ਹਜੀ ਸਤਿ੍ਰੀ ਅਕਾਲ।
ਸਤਿ ਸ਼੍ਰ ਅਕਾਲ ਭਾਜੀ, ਹੋਰ ਠੀਕ ਓ।
ਹਾਂਜੀ -ਹਾਂਜੀ ਵਧਿਆ। ਤੁਸੀ ਸੁਣਾਓ ਠੀਕ ਹੋ?
ਸਭ ਵਧੀਆ। ਤੁਸੀਂ ਸੁਣਾਓ? ਮੈਂ ਚਲੋ ਬੈਠਦੇ ਸੀ ਭਾਜੀ ਨੂੰ ਕੋਲ ਮਿਲਾ ਦੀ ਹੋਰ ਕੀ।
ਹਾਂਜੀ- ਹਾਂਜੀ, ਬਿਲਕੁਲ।
ਹੋਰ ਘਰ ਪਰਿਵਾਰ ਵਧੀਆ ਸਭ?
ਹਾਂਜੀ- ਹਾਂਜੀ ਸਬ ਵਦੀਆ ਜੀ। ਤੁਸੀ ਸੁਨਾਓ?
ਸਬ ਵਧਿਆ। ਮੈਂ ਕੇਆ ਐ ਵ ਵਧਿਆ ਹੋਗਯਾ। ਅੱਜ-ਕੱਲ ਬੰਦਾ ਦੂਰੋਂ ਬੈਠੇ ਈ ਫੋਨ ਕਰ ਲੈਂਦੈ ਇੱਕ- ਦੂਸਰੇ ਨੂੰ। ਹੋਰ ਕੀ।
ਹਾਂਜੀ- ਹਾਂਜੀ, ਬਿਲਕੁਲ। ਅੱਜ-ਕੱਲ ਤੇ ਸੋਸ਼ਲ ਮੀਡੀਆ ਨੇ ਬੋਤ ਅੱਛਾ ਕਰ ਦਿ ਹਾਂ, ਬਾਕੀ, ਬਾਕੀ ਬੰਦੇ ਤੇ ਡਿਪੈਂਡ ਏ। ਕਈ ਗਲਤ ਵੀ ਫੈਦਾ ਚੁੱਕਦੇ ਨੇ, ਕਈ ਸਈ ਫੈਦਾ ਚੋੱਕ ਦੇਂਦੇ ਨੇ।
ਨਈ, ਨਈ ਅਪਨਾ ਦੇਖੋ ਮਿਲ-ਜੁਲ ਕੇ ਰੈਨਾ ਚਾਈਦੈ। ਦੇਖੋ ਬੰਦਾ ਏਨੀ ਦੂਰ ਬੈਠ ਬੈੱਠਾ ਹੋਵੇ ਬੰਦਾ ਪਤਾ ਨੀ, ਚਲੋ ਟਾਈਮ ਹੋਏ ਬੰਦੇ ਕੋਲ ਤਾਂ ਈ ਗੱਲ ਕਰ ਬੰਦਾ ਹੋਰ ਕੀ। ਐਂਜ ਕੌਨ ਚੁੱਕਦੈ ਕਿਸੇ ਦਾ ਫੋਨ ਅੱਜ-ਕੱਲ
ਜਿਵੇਂ ਦੇਖੋ ਤੁਸੀ ਬੱਚੇ ਦੇਖੇ ਹੋਨਗੇ, ਸੱਤੀ ਸਵੇਰੇ ਓੱਠ ਕੇ ਲੱਗ ਜਾਂਦੇ ਨੇ। ਯੂਟਿਊਬ ਤੇ ਲੱਗਜੇ, ਇੰਸਟਾ ਤੇ ਲੱਗ ਗੇ, ਰੀਲਾਂ ਸਕੋਲ ਕਰਨ ਲੱਗਜੇ।
ਓ ਗਲਤ ਈ ਹੋ ਸਕਦੇ ਬੱਚਯਾਂ ਆਸਤੇ ਦੇਖੋ ਚਲੋ ਬੱਚਾ ਥੋੜੀ ਦੇਰ ਦੇਖਲੇ, ਕੋਈ ਗੱਲ ਨੀ ਓ ਬਚ ਬੱਚੇ ਸਾਰਾ ਦਿਨ ਈ ਵਿੱਚ ਵੜੇ ਰੈਂਦੇ, ਓ ਗਲਤ ਹੋ ਜਾਂਦਾ ਨਾ ਫੇਰ।
ਇ ਨਾ ਭਾਜੀ ਫੇਰ ਦੇਖੋ ਚਸ਼ਮੇ ਵੀ ਕਿੰਨੇ ਮੋਟੇ ਲੱਗੇ ਹੁੰਦੇ ਤਾਂ ਵੀ ਨੀ ਸੁਧਾਰਦੇ।
ਸਈ ਗੱਲ ਏ ਫੇਰ ਆਈਸ ਤੇ ਇਫੈਕਟ ਤੇ ਪਏਗਾ ਈ ਜਾਦਾ।
ਬਿਲਕੁਲ, ਬਿਲਕੁਲ ਹਾਂ ਫੋਨ ਦੇਖਨਾ ਕੋਈ ਨੌਲੇਜ ਆਲੀ ਚੀਜ਼ ਦੇਖਲੋ ਯਾ ਸਕਿੱਲਸ ਦੇਖਲੋ ਕੋਈ। ਬੱਸ ਓਨਾਂ ਨੇ
ਸਕਿੱਲ ਕੋਈ ਨੀ ਸਿੱਖਦਾ ਅੱਜ-ਕੱਲ। ਬੰਦਾ ਕੈਂਦਾ ਆਪਾ ਗੇਮ ਈ ਖੇਲੀ ਜਾਵਾਂ। ਫੇਰ ਯੂਟਿਊਬ ਦੇਖੀ ਜਾਵਾਂ ਬੱਸ।
ਹੋਈ ਨਾ ਵੱਸ।
ਔਰ ਬੰਦੇ ਕੋਲ ਕੋਈ ਚੀਜ਼ ਈ ਨੀ ਐ ਦੂਸਰੀ ਦੇਖਨ ਆਲੀ।
ਬਿਲਕੁਲ- ਬਿਲਕੁਲ। ਬਾਕੀਸ ਐ। ਉਮਰ ਐਸੀ ਹੁੰਦੀ ਵੀ ਸਕਿੱਲਸ ਜਿੰਨੀ ਸਿੱਖੋ ਨਾ, ਓਨੀ ਘੱਟ ਏ।
ਹਾਂ, ਐ ਤੇ ਹੈਈ ਏ, ਦੇਖੋ ਆਨ ਵਾਲੇ ਟਾਈਮ ਵਿੱਚ ਸਕਿੱਲ ਈ ਫੈਦਾ ਹੈਗੀ ਏ ਸਿੱਖ ਕੇ। ਐ ਤੇ ਐਨੀ ਐਦੇ ਕੰਮ ਆਨੇ ਨੀ।
ਅੱਗੇ ਇੰਟਰਵਿਊ ਹੋਣਗੇ, ਉਹਨਾਂ ਨੇ ਨੰਬਰ ਨਹੀਂ ਪੁੱਛਣੇ ਸਾਨੂੰ, ਸਕਿੱਲਸ ਪੁੱਛਣਗੇ, ਵੀ ਤੁਆਨੂੰ ਕੀ-ਕੀ ਆਂਦਾ ਏ?
ਬਿਲਕੁਲ ਸਈ ਗੱਲ ਆ ਤੁਆਡੀ, ਸਕਿਲਸ ਹੋਣਗੀ ਤਾਂ ਹੀ ਬੰਦਾ ਅਗੇ ਜੋਬ ਵੀ ਕਰ ਪਾਂਦਾ ਅੱਜ-ਕੱਲ੍ਹ।
ਬਿਲਕੁਲ।
ਸਟੱਡੀ ਵੀ ਨਈ ਇੰਨੀ ਕੰਮ ਆਉਂਦੀ, ਜਿੰਨੀ ਬੰਦੇ ਇਲਕਮ ਆਂਦੀ
ਬਿਲਕੁਲ। ਬਿਲਕੁਲ-ਬਿਲਕੁਲ, ਅੱਜ ਕੱਲ੍ਹ ਤੇ ਜਿਵੇਂ ਅ ਆਸ ਪੜੋਸ ਚ ਵੇਖਲੋ, ਹਮੇਸ਼ਾ ਨੰਬਰ, ਜੋ ਨੰਬਰ ਤੋਂ ਜੱਜ ਕਰਦੇ ਨੇ, ਹਾਂ ਵੀ ਏੱਦੇ ਨੰਬਰ ਐ। ਚੱਲ ਹੁਣ ਐ ਪੜਾਈ ਠੀਕ ਨੀ ਐ, ਐਂਝ ਓਂਝ
ਨਾ, ਪੈਲੇ ਨੰਬਰ ਤੇ ਬੰਦੇ ਦੀ ਸਕਿੱਲ ਵੇਖਨੀ ਮੇਨ ਪੜਾਈ ਵੀ ਕੁਛ ਨੀ ਹੁੰਦੀ, ਜੇ ਬੰਦੇ ਨੂੰ ਸਕਿੱਲ ਵੀ ਹੋਨਗੀ
ਹਾਂ, ਪੜਾਈ ਦੇ ਬਾਰੇ ਨੌਲੇਜ ਰੱਖਨੀ ਚਾਈਦੀ ਏ, ਬਿਲਕੁਲ। ਪਰ ਐ ਥੋੜੀ ਨੰ, ਨੰਬ ਹਾਂ, ਨੰਬਰ ਤੋ ਜੱਜ ਕਰੋ, ਨੰਬਰ ਤੋ ਨੀ ਨਾ ਨਾ ਚਾਈਦਾ, ਤੁਸੀ ਸਕਿੱਲਸ ਤੇ ਵੇਖੋ, ਬੱਚੇ ਦੀ। ਕੀ ਮਤਲਬ ਹੈ ਓਦੇ ਕੋਲ?
ਬਿਲਕੁਲ-ਬਿਲਕੁਲ, ਓ ਤੇ ਜ਼ਰੂਰੀ ਏ ਦੇਖੋ, ਕਿਸੇ ਨੂੰ ਵਰਤ ਕੇ ਈ ਪਤਾ ਲੱਗਦਾ ਹੈ ਬੰਦਾ ਕਿਸ ਤਰ੍ਹਾਂ ਹੈਗਾ? ਸਮਝੇ।
ਬਿਲਕੁਲ-ਬਿਲਕੁਲ।
ਏਹ ਤੇ ਹੈ ਤੁਸੀਂ ਨੰਬਰ ਨਾਲ ਜੱਜ ਕਰੋਗੇ ਬੰਦੇ ਨ, ਦੇਖੋ ਹੁਣ ਤੁਸੀਂ ਇੱਕ ਜਿਸ ਤਰਾਂ ਕਿੱਥੇ ਜੋਬ ਕਰਦੇ ਹੋ, ਔਰੇ ਚ ਫਿਰ ਕੀ ਹੋ ਜਾਂਦਾ ਵੇ, ਤੁਆਡੀ ਉਹ ਸਕੀਲ ਈ ਦੇਖਦੇ ਨੇ, ਅਗਰ ਤੁਸੀਂ ਕਿਸੀ ਜੋਬ ਕਰ ਰਹੇ ਔ, ਉਸ ਵਕਤ ਤੁਸੀਂ ਜਗ੍ਹਾ ਜਾਣਾ ਜੋਬ, ਉਦੋਂ ਬੰਦੇ ਤੁਆਡੇ ਨੰਬਰ ਵਗੈਰਾ ਕੁਛ ਨੀ ਦੇੇਖਦੇ ਉਹ, ਸਿਰਫ ਸਕਿੱਲ ਵੇਖਦੇ ਹੋ, ਬੰਦੇ ਅੰਦਰ ਸਕਿੱਲ ਹੈ ਕਿ ਨਹੀਂ ਹੈਗੀ? ਕੋਮਿਊਨੀਕੇਸ਼ਨ ਸਕਿੱਲ ਠੀਕ ਹੈ ਕਿ ਨਹੀਂ? ਠੀਕ ਐ ਬੰਦੇ ਦੀ।
ਅੱਜ ਕੱਲ੍ਹ ਤੇ ਦੇਖੋ ਹਾਂਜੀ-ਹਾਂਜੀ, ਅੱਜ ਕੱਲ ਤੇ ਦੇਖੋ ਮੈਂ ਕਿਆ, ਜਿਹੜੇ ਟੋਪਰ ਹੁੰਦੇ ਨੇ ਸਟੂਡੈਂਟ ਨੱਬੇ ਪ੍ਰਸੈਂਟ ਤੋ ਊਤੇ ਮਾਕਸ ਚਾਹਿਏ ਹੁੰਦੇ, ਉਹ-ਉਹ ਵੀ ਕਿੰਨੇ ਅਨ ਅਨਐੰਪਲੋਇਡ ਪਏ ਦੇ ਨੇ। ਨੌਕਰੀਆਂ ਈ ਨਹੀਂ ਮਿਲ ਦੀਆਂ। ਕਿਉਂਕਿ ਜਿਸ ਸਾਬ ਨਾਲ ਪਹਿਲੇ ਨੰਬਰ ਲੈਂਦੇ, ਸੋਚਦੇ ਸੀ ਹਾਂ, ਬਈ ਵਧੀਆ ਨੌਕਰੀ ਮਿਲ ਜੇਗੀ। ਬਟ ਅੱਜ ਕੱਲ੍ਹ ਤੇ ਦਸ ਪੰਦਰਾਂ ਹਜ਼ਾਰ ਦੀ, ਵੀਹ ਹਜ਼ਾਰ ਤੱਕ ਲਾਸਟ ਬਸ।
ਬਸ, ਆ ਸਹੀ ਗੱਲ ਹੈ, ਹਾਂ ਤੁਸੀਂ ਗ੍ਰੈਜੂਏਸ਼ਨ ਕਰ ਲਓ, ਸਟਾਰਟਿੰਗ ਈ ਅਗਰ ਤੁਸੀਂ ਕਿਹੜੀ ਵੀ ਲਾਈਨ ਜਾਂਦੇ ਹੋ ਹੱਦ ਮਾਰ ਕੇ, ਪੰਦਰਾਂ ਵੀਹ ਤੋਂ ਸਟਾਰਟ ਹੋਏਗੀ, ਇਸੁੱਪ ਮਿਲਦੀ ਨੀ।
ਬਿਲਕੁਲ-ਬਿਲਕੁਲ-ਬਿਲਕੁਲ। ਔਹੀ ਨਾ ਜੇ, ਜੇ ਸਾਡੇ ਕੋਲ ਸਕਿਲਸ ਹੋਣਗੀ ਅੱਗੇ ਜਾ ਕੇ, ਜੋਬ ਖੁਦ ਨਾ ਆਸਤਾ ਨਾ ਮਿਲੀ ਤੇ ਅਸੀਂ ਹੋਰ ਕਿੱਧਰੇ ਦਿਮਾਗ ਲਗਾ ਸਕਣੇ ਆ, ਬਿਜ਼ਨਸ ਇਚ, ਯਾ ਕੋਈ ਔਨਲਾਈਨ ਬੜੇ ਆ ਗਏ ਨੇ ਬਿਜ਼ਨਜ਼, ਟੋਕਸ
ਹਾਂ-ਹਾਂ-ਹਾਂ ਏਹ ਔਨਲਾਈਨ ਸੈਲਿੰਗ ਵਗੈਰਾ ਤੇ ਅੱਛੀ ਹੋਣ ਲੱਗ ਗੀ, ਬੰਦੇ ਔਨਲਾਈਨ ਬਹੋਤ ਵਰਕ ਕਰ, ਕੰਮ ਕਰਨ ਲੱਗ ਗਏ ਨੇ ਵੈਸੇ
ਬਿਲਕੁਲ-ਬਿਲਕੁਲ।
ਕਾਫੀ ਪਲੇਟਫਾਰਮ ਹੈਗੇ ਐਸੇ ਜੋ ਬੰਦਾ, ਅੱਛੀ ਇਨਕਮ ਵੀ ਕਮਾ ਰਿਹਾ ਹੈ, ਔਨਲਾਈਨ ਥਰੂ।
ਬਿਲਕੁਲ-ਬਿਲਕੁਲ। ਅਜ ਕੱਲ ਤੇ ਹਰ ਕੋਈ ਸੋ, ਹਰ ਕੋਈ ਸੋਸ਼ਲ ਮੀਡੀਆ ਦਾ ਫਾਇਦਾ ਵੇਖ ਰਿਆ ਹੈਗਾ ਦੇਖੋ। ਕਿੰਨੇ ਕੰਟੈਂਟ ਕ੍ਰੀਏਟਰ ਆ ਗਏ ਨੇ ਅੱਜ-ਕੱਲ੍ਹ।
ਬਿਲਕੁੱਲ-ਬਿਲਕੁੱਲ ਸਹੀ ਗੱਲ ਹੈ। ਉਥੋਂ ਵੀ ਉਥੋਂ ਵੀ ਇਨਕਮ ਮੇਰੇ ਰਿਹਾ ਅੱਛਾ ਕਮਾ ਰਿਹਾ ਨੀ, ਘੱਟ ਕਮਾ ਰਿਹਾ ਜਿਹਦੇ
ਜੇ ਜਿਹੜੇ ਪ੍ਰੋਫੈਸ਼ਨਸ ਨੇ ਉਹਨਾਂ ਦੀ ਵੀਡੀਓਜ਼ ਡਾਲ ਰਹੇ ਨੇ ਆਪਣੇ ਕੰਮ ਕਰਨ ਦੀ ਜਾਂ ਕ੍ਰਿਕਟ ਦੀ ਡਾਲ ਰਹੇ ਨੇ ਜਾਂ ਕੁਛ ਅੱਜ ਕੱਲ ਤੁਸੀਂ ਦੇਖੋ ਹੋ ਕੰਟੈਂਟ ਕ੍ਰੀਏਟਰ ਪ੍ਰੈਂਕ ਕਰਦੇ ਨੇ ਉਹਦੀ ਵੀਡੀਓ ਡਾਲ ਰਹੇ ਏਦਾ ਪੈਸਾ ਕਮਾ ਰਹੇ ਨੇ।
ਬਸ ਉਹ ਨਾ ਕੰਟੈਂਟ ਮਿਲੇ ਦੇ ਐ ਨਾ ਆਪਣੇ ਪਰਸਨਲ ਵਲੋਗ ਵੀ ਬੰਦੇ ਪਾਉਣ ਲੱਗ ਗਏ। ਕਿ ਉਹਦੇ ਨਾਲ ਵੀ ਇਨਕਮ ਕਮਾ ਰਹੇ ਆ ਬੰਦੇ ਅੱਛੀ ਗੱਲ ਹੈ ਨੌਲੇਜ ਹੋਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੀ ਵੀ ਨੌਲੇਜ ਹੋਣੀ ਚਾਹੀਦੀ ਜੋ ਅੱਜ, ਜੋ ਅੱਜ ਕੱਲ੍ਹ ਦਾ ਜ਼ਮਾਨਾ ਹੈਗਾ ਨਾ, ਉਹ ਸੋਸ਼ਲ ਮੀਡ
ਬਿਲਕੁਲ-ਬਿਲਕੁਲ, ਜਿੰਨਾਂ ਨੂੰ ਟੈਮ ਏ ਜਿੰਨਾਂ ਨੂੰ ਹਾਂ ਜਿ ਜਿਹਨਾਂ ਨੂੰ ਟੈਮ ਏ ਉਹਨਾਂ ਨੂੰ ਪਤਾ ਬਈ ਐਦਰੋ ਆ ਰਿਹਾ ਵੈ, ਹਾਂ ਉਹਨਾਂ ਨੇ ਉੱਥੇ ਹੀ ਜਾਣਾ ਫਿਰ।
ਨਹੀਂ ਇਹ ਅੱਛੀ ਗੱਲ ਹੈ ਸੋਸ਼ਲ ਮੀਡੀਆ ਵੀ ਤਾਂ ਪੈਸਾ ਕਾਫ਼ੀ ਦੇ ਰਹੀ ਹੈ ਨਾ ਹੁਣ ਤੁਸੀਂ ਫੇਸਬੁੱਕ ਤੇ ਵੇਖ ਲੋ ਲੋਕਾਂ ਦੇ ਕੰਟੈਂਟ ਮੋਨੋਟਾਈਜ਼ ਹੋਏਦੇ ਹੈ। ਔ ਉੱਥੋਂ ਵੀ ਲੋਕਾਂ ਨੂੰ ਪੈਸੇ ਆ ਰਹੇ ਹੈ, ਯੂਟਿਊਬ ਤੋਂ ਵੀ ਪੈਸੇ ਆ ਰਹੇ ਹੈ ਕਈਆਂ ਨੂੰ।
ਕਈ ਤਾਂ ਬੰਦੇ ਐਸੇ ਨੇ ਸ਼ੁਰੂ ਤੋਂ ਮਤਲਬ ਬੋਤ ਗਰੀਬ ਸਨ ਅੱਜ ਦੇ ਟੈਮ 'ਚ। ਅਮੀਰਾ ਚੋਂ ਇੱਕ ਬੰਨੇ ਦੇ ਨੇ, ਯੂਟਿਊਬ ਕਰਕੇ ਸੋਸ਼ਲ ਮੀਡੀਆ ਕਰਕੇ।
ਬਿਲਕੁਲ, ਇੱਕ ਲੱਕ ਦੀ ਵੀ ਗੱਲ ਹੁੰਦੀ ਹੈ ਨਾ ਬੰਦੇ ਦੀ ਕਿਸਮਤ ਵੀ ਹੋਣੀ ਚਾਹੀਦੀ ਹੈ। ਐਵੇਂ, ਇਹਦੇ ਹਰ ਕੋਈ ਬੰਦਾ ਫੋਨ ਹਰ ਕੋਈ ਬੰਦਾ ਫੋਨ ਚੁੱਕਦਾ ਉਹ ਵੀ ਕਾਮਯਾਬ ਨਹੀਂ ਹੁੰਦੇ ਗੱਲ ਤਾਂ ਇਹੀ ਹੈ ਨਾ
ਬਿਲਕੁੱਲ ਅੱਜ ਕੱਲ੍ਹ ਤੇ ਦੇਖੋ ਕੋਈ ਵੀਡੀਓ ਐਸੀ ਵੈਸੀੇ ਬਣਾਵੇ ਨਾ ਬੇਕਾਰ ਜੀ ਜਿਵੇਂ ਕੋਈ ਕੰਟੈਂਟ ਕੁਝ ਨਹੀਂ ਹੋਇਆ ਪਾਤੀ ਬੈਠੇ ਬੈਠੇ ਉਹ ਵੀ ਵਾਇਰਲ ਹੋ ਜਾਂਦੀ ਵੀਡੀਓ
ਹਾਂ ਸੋਸ਼ਲ ਮੀਡੀਆ ਦੀ ਪਾਵਰ ਬਹੁਤ ਹੋ ਗਈ ਹੈਨਾ।
ਬਹੁਤ ਜ਼ਿਆਦਾ
ਅੱਜ ਕੱਲ੍ਹ ਸਾਰੀ ਦੇਖ ਲੋ ਜੋ ਮਰਜ਼ੀ ਕੁੱਛ ਕੰਮ ਕਰਦੇ ਹਾਂ, ਹਰ ਕੰਮ 'ਤੇ ਸੋਸ਼ਲ ਮੀਡੀਆ ਜ਼ਰੂਰੀ ਹੋ ਗਿਆ ਪ੍ਰਮੋਸ਼ਨ ਕਰਾਉਣੀਆਂ ਜ਼ਰੂਰੀ ਹੋ ਗਈ ਆਂ। ਕੋਈ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਕੋਈ ਛੋਟੀ ਮੋਟੀ ਕਾਰਟ ਰਟ ਵਗੈਰਾ ਵੀ ਲਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਤੁਹਾਨੂੰ ਸੋਸ਼ਲ
ਐਡਵ ਹਾਂ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ ਬਿਲਕੁੱਲ
ਉਹ ਲੋਕੀ ਫਿਰ ਐਡਵਰਟਾਈਜ਼ਮੈਂਟ ਦੇ ਪੈਸੇ ਵੀ ਲੈਂਦੇ ਨੇ।
ਹਾਂਜੀ-ਹਾਂਜੀ ਉਹ ਤੇ ਹੈ ਉਹ ਤੇ ਭਾਜੀ ਜਿਹੜੇ ਹੁੰਦੇ ਨੇ ਮਸ਼ਹੂਰ ਹੈ ਫਲੋਵਰ ਹੋਨ ਨਾਲ ਤਗੜੇ ਹਜ਼ਾਰਾਂ 'ਚੱ ਤੇ ਉਹ ਤੇ ਲੈਂਦੇ ਇੱਕ ਪ੍ਰਮੋਸ਼ਨ ਦੇ ਦੋ-ਦੋ ਹਜ਼ਾਰ ਪਨ ਪੱਚੀ ਪੱਚੀ ਸੌ ਰੁਪਏ।
ਜ਼ਿਆਦਾ ਆ ਤੇ ਭਾਜੀ ਉਹ ਕੰਮ ਦੇ ਹਿਸਾਬ ਨਾਲ ਲੈਂਦੇ ਜਿਹਦਾ ਕੰਮ ਤਾਂ ਤਗੱੜਾ ਹੈਏ ਉਸ ਹਿਸਾਬ ਨਾਲ ਪੈਸੇ ਲੈਂਦੇ ਨੇ ਅੱਜ ਕੱਲ੍ਹ ਉਹ ਵੀ
ਉਹ ਤੇ ਹੈ ਜਿਵੇਂ ਕਾਰਟ ਵਗੈਰਾ ਕਹਿ ਲੋ ਨਾ ਨਵੀਂ-ਨਵੀਂ ਹਾਂ ਨਵੀਂ ਨਵੀਂ ਸ਼ੁਰੂ ਕੀਤੀ ਮੈਂ ਕਹਿ ਰਹੇ ਜਿਵੇਂ ਕਾਰਟ ਵਗੈਰਾ ਕਹਿ ਰਹੇ ਨਾ ਨਵੀਂ ਨਵੀਂ ਸ਼ੁਰੂ ਕੀਤੀ ਉਹਦਾ ਪ੍ਰਮੋਸ਼ਨ ਕਰਇਆ।
ਹੂੰ।
ਪਰ ਇੰਨੇ ਲੈਂਦੇ ਹੋਣਗੇ ਦੋ ਹਜ਼ਾਰ ਪੱਚੀ ਸੋ
ਹਾਂ ਦੇਖੋ ਫਲੋਵਰਸ ਫਲੋਵਰਸ ਉਪ ਪਰ ਹੂੰਦੇ ਅਗਰ ਜਿਸ ਬੰਦੇ ਦੇ ਫਲੋਅਰ ਜ਼ਿਆਦਾ ਹੈਗੇ ਆ ਉਹ ਫਿਰ ਜ਼ਿਆਦਾ ਵੀ ਲੈਂਦੇ ਆ।
ਉਹ ਤੇ ਹੈ ਜੀ ਬਿਲਕੁੱਲ-ਬਿਲਕੁੱਲ
ਉਹ ਤੇ ਚਲੋ ਬੰਦਾ ਛੋਟੇ ਤੋਂ ਹੀ ਸ਼ੁਰੂਆਤ ਕਰਦਾ ਹੋਰ ਕੀ
ਹਾਂਜੀ-ਹਾਂਜੀ
ਜਰਾ ਸਭ ਦੀ ਇਨਕਮ ਬਨਦੀ ਐ ਜੀ ਹੋਰ ਕੀ ਟਾਈਮ ਪਾਸ ਕਰੀ ਜਾਂਦੇ ਨੇ ਬਸ ਹੋਰ ਕੀ ਕਰਨਾ ਟਾਈਮ ਪਾਸ ਹੋ ਜਾਂਦਾ ਸਭ ਦਾ
ਹਾਂਜੀ-ਹਾਂਜੀ, ਅੱਜ ਤਾਂ ਦੇਖੋ ਮੌਸਮ ਵੀ ਬਹੁਤ ਸੋਹਣਾ ਹੈਗਾ,
ਅੱਛਾ, ਵਧੀਆ ਮੌਸਮ ਬਰਸਾਤ ਹੈਗੀ, ਅਸੀਂ ਧੁੱਪ ਧਾਪ ਦਿਖਦੀ ਹਾਂ।
ਨਹੀਂ- ਨਹੀਂ ਬਹੁਤ ਸੋਹਣਾ ਹੈ ਤੇ ਅੱਜ ਹਵਾ ਚੱਲ ਰਹੀ ਬਹੁਤ ਤੇ ਬਰਸਾਤ ਦਾ ਮੌਸਮ ਹੈਗਾ
ਅੱਛਾ ਘੁੰਮਣ ਨਹੀਂ ਗਏ ਫਿਰ ਅਜ ਕਿਤੇ,
ਕਿੱਥੇ ਆਜੀ ਕਿੱਥੇ ਜਾਣਾ। ਆ ਗਏ, ਛੁੱਟੀਆਂ ਖ਼ਤਮ ਹੋਣ ਵਾਲੀਆ ਬਸ
ਅੱਛਾ, ਬਸ ਹੁਣ ਕਾਲਜ ਵਗੈਰਾ ਸਟਾਰਟ ਹੋ ਜਾਣੇ, ਤੁਹਾਡੇ ਸਬਜ਼ ਜਿੰਨਾ ਜਿੰਨਾ ਇੰਜੋਏ ਕਰਨਾ ਸੀ ਤੁਸੀਂ ਕਰ ਆਏ ਹੈੰ
ਹਾਂਜੀ -ਹਾਂਜੀ ਘੁੰਮ ਲਿਆ ਜਿੰਨਾ ਘੁੰਮਣਾ, ਫਿਰ ਸਟੱਡੀ ਸ਼ੁਰੂ ਕਰਨੀ ਆ
ਆਹੋ ਹੁਣ ਫਿਰ ਸਟਡੀ ਕਰੋ, ਆਪਣੀ ਹੋਰ ਕੀ ਕੱਲ ਤੋਂ ਖੁੱਲ ਜਾਏਗੇ ਮੈਂ ਕਿਹਾ ਕੱਲ ਸੋਮਵਾਰ ਤੋਂ ਖੁੱਲ ਜਾਣਗੇ ਕਾਲਜ ਵਗੈਰਾ ਹਨਾ
ਕੱਲ੍ਹ ਤੋਂ ਕੱਲ੍ਹ ਤੋਂ ਖੁੱਲ ਜਾਣੇ, ਹਾਂਜੀ
ਮੈਂ ਕਿਹਾ ਵਧੀਆ ਪੜ੍ਹਾਈ ਕਰੋ, ਅੱਛੀ ਪੜ੍ਹਾਈ ਕਰੋ, ਅੱਗੇ ਵਧੋ ਹੋਰ ਕੀ ਨਾਲ- ਨਾਲ ਸੋਸ਼ਲ ਮੀਡੀਆ ਤੇ ਵੀ ਅਕਾਊਂਟ ਵਗੈਰਾ ਖੋਲ ਕੇ ਰੱਖੋ ਨਾ ਅੱਜ- ਕੱਲ ਬੰਦੇ ਹਰ ਕੋਈ ਚੀਜ਼ ਕੋਈ ਸ਼ੇਅਰ ਕਰਦਾ ਰਹਿੰਦਾ ਫੇਸਬੁੱਕ ਵਗੈਰਾ ਇੰਸਟਾਗ੍ਰਾਮ ਤੇ
ਹਾਂਜੀ -ਹਾਂਜੀ, ਬਿਲਕੁਲ
ਬਣਾਏ ਦੇ ਅਕਾਊਂਟ ਕਿ ਨਹੀਂ ਬਣਾਏ ਦੇ
ਉਹ ਬਸ ਪਰਸਨਲ ਅਕਾਊਂਟ ਹੀ ਬਣਾਏ ਨੇ ਉਂਝ ਕੰਟੈਂਟ ਵਗੈਰਾ ਨ ਬਣਾਏ ਦੇ
ਬ ਕੰਟੈਂਟ ਪ੍ਰੋਫੈਸ਼ਨਲ ਡੈਸ਼ਬੋਰਡ ਕਰੋ ਆਪਣਾ,
ਨਹੀਂ ਭਾਜੀ, ਕਿੱਥੇ ਐਡੇ ਵਿਹਲੇ ਨੀ ਹੁੰਦੇ।
ਚਲੋਦੇ ਪੰਜ ਦਸ ਮਿੰਟ ਬੰਦਾ ਨਿਕਾਲ ਲੈਂਦਾ ਹੈ ਇਕ ਅਧੀ ਪੋਸਟ ਪਾ ਦੇਈ ਹੋ,
ਹਾਂਜੀ ਉਹ ਤੇ ਬਸ ਪਰਸਨਲ ਪਾਈ ਦੀ ਪਰਸਨਲ ਅਕਾਊਂਟ ਵਿੱਚ
ਹਾਂ ਅਸੀਂ ਤੇ ਪਾ ਦਿੰਦੇ ਹਾਂ ਚੌਕੀ ਵਰਗੀ
ਹਾਂਜੀ
ਹੋਰ ਕੀ ਥੋੜ੍ਹਾ ਪਤਾ ਮੈਂ ਕਿਹਾ, ਅਸੀਂ ਆਪਣੀ ਰਹਿ ਨ ਪਾਉਦੇ ਚਲੋ। ਬਾਬਾ ਜੀ ਦੀ ਪਾ ਦੇ ਹੋਰ ਵੀ ਆਪਣੀਆਂ ਕਿੰਨੀਆਂ ਪਾ ਲਏਗਾ ਬੰਦਾ ਪੋਸਟਾਂ
ਹਾਂਜੀ- ਹਾਂਜੀ, ਬਿਲਕੁਲ,
ਫੇਸਬੁੱਕ ਤੇ ਵੀ ਵਗੈਰਾ, ਚਲਾਉਂਦੇ ਰਹਿੰਦੇ ਇੰਸਟਾਗ੍ਰਾਮ ਚਲਾਉਂਦੇ ਆ ਉਹ
ਹਾਂਜੀ- ਹਾਂਜੀ ਮੇਰਾ ਇੰਸਟਾ ਤੇ ਹੀ ਦੇ ਆ ਅਕਾਊਂਟ ਬਸ
ਅੱਛਾ ਫੇਸਬੁੱਕ ਤੇ ਨਹੀਂ ਬਣਾਇਆ ਤਾਂ,
ਨਹੀਂ, ਫੇਸਬੁੱਕ ਨਹੀਂ ਚਲਾਈ ਹੈ।
ਅੱਛਾ,
ਹਾਂਜੀ,
ਨਹੀਂ ਠੀਕ ਹੈ, ਘਰ ਆਲੀ ਵੱਲ ਧਿਆਨ ਦਿਓ ਤੇ ਚਲੋ। ਇਹ ਥੋੜ੍ਹਾ ਬਹੁਤਾ ਚੱਲਦਾ ਰਹਿਣਾ ਚਾਹੀਦਾ ਟਾਈਮ ਪਾਸ ਕਰਨ ਵਾਸਤੇ, ਪਰ ਮੇਨ ਤਾਂ ਸਟੱਡੀ ਹੈ ਨਾ ਆਪਣੀ
ਹਾਂਜੀ- ਹਾਂਜੀ,
ਸਟੱਡੀ ਵੱਲ ਜ਼ਿਆਦਾ ਧਿਆਨ ਮਾਰੇ ਬੰਦਾ, ਹੋਰ ਕੀ,
ਹਾਂਜੀ- ਹਾਂਜੀ,
ਹੋਰ ਸੁਣਾਓ ਘਰ ਸਭ ਠੀਕ ਆ? ਸਭ ਵਧੀਆ ਆਈ ਬਰਸਾਤ ਤੁਹਾਡੇ ਉੱਥੇ ਕਿ ਨਹੀਂ ਹਜੇ।
ਹਜੇ ਤਾਂ ਨਹੀਂ ਆਈ ਐਥੇ, ਮੌਸਮ ਠੰਡਾ ਚੱਲ ਰਿਹਾ ਹਜੇ।
ਅੱਛਾ ਮੌਸਮ ਠੰਡਾ ਹੋ ਗਿਆ ਪੂਰਾ ਹੈ।
ਹਾਂਜੀ, ਚਲੋ ਠੀਕ ਹੈ ਫਿਰ ਭਾਜੀ,
ਚਲ ਠੀਕ ਹੈ ਭਾਜੀ, ਕਰਦਾ ਬਾਅਦ 'ਚ ਠੀਕ ਓਕੇ -ਓਕੇ,